ਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ?
ਮੈਂ ਠੀਕ ਹਾਂ, ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਵਧੀਆ- ਵਧੀਆ ਮੈਂ ਬਸ ਚਾਹ ਪੀ ਜਾਂਦੀ ਹਾਂ।
ਅੱਛਾ -ਅੱਛਾ ਨਾਸ਼ਤਾ ਪਾਣੀ ਹੋ ਗਿਆ।
ਹਾਂਜੀ ਹਾਂ ਹੋ ਗਿਆ, ਤੁਸੀਂ ਦੱਸੋ ਤੁਸੀਂ ਕਰ ਲੈਆ?
ਹਾਂਜੀ। ਬਸ ਮੈਂ ਹੁਣੇ ਨਾਸ਼ਤਾ ਹੀ ਅਹ ਕਰਕੇ ਹਠੀ ਸੀ।
ਅੱਛਾ।
ਤੇ ਮੈਂ ਬੈਠੀ ਤੇ ਮੈਂ ਕਿਹਾ ਚੱਲ ਫੋਨ ਕਰਾਂ, ਕਾਫੀ ਦਿਨ ਹੋ ਗਏ ਮੈਂ ਕਿਹਾ ਗੱਲ ਹੀ ਨੀ ਹੋਈ। ਨਾ ਮੈਂ ਕਿਹਾ ਤੁਸੀਂ ਕੀਤਾ ਮੈਂ ਕਿਹਾ ਪਤਾ ਨੀ ਕਿੱਥੇ ਬਿਜੀ, ਕਿੱਥੇ ਗਈ ਤੇ ਨੀ ਹੋਏ।
ਨਹੀਂ- ਨਹੀਂ ਬਸ ਟਾਈਮ ਹੀ ਨਹੀ ਲੱਗਦਾ ਹੈਗਾ। ਸਾਰਾ ਦਿਨ ਕੰਮ ਇੰਨੇ ਜ਼ਿਆਦਾ ਹੋਏ ਪਏ ਆ ਹਨਾ।
ਹਾਂ। ਉਹ ਤੇ ਇਹੀ ਹੈ, ਨਾਲੇ ਗਰਮੀ ਏਡੀ ਹੈਗੀ ਹੈ ਬੰਦਾ ਕਹਿੰਦਾ ਕੰਮ ਨਿਬੜੋ ਬੇ ਅੰਦਰ ਬਹਿ ਜਾਓ ਆਪਣੇ ਏਸੀ ਵਿੱਚ ਥੋੜੀ ਦੇਰ ਸਾਹ ਲੈ ਲੋ। ਠੰਡੀ ਵਵਾ ਲੈ ਲੋ।
ਫੇਰ ਐਵੇਂ ਹੁੰਦਾ ਹੈ, ਵੀ ਚਲੋ ਥੋੜ੍ਹਾ ਟਾਈਮ ਸੌਂ ਜਾਂਦੇ ਆ। ਫਿਰ ਦੁਪਹਿਰੇ ਕੰਮ ਕਰਨ ਵਾਲੇ ਆ ਪਏ ਨੇ ਹਨਾ।
ਹੂੰ ਹੂੰ। ਹਾਂ ਨਾਲੇ ਸਾਡੇ ਤੇ ਮਿਸਤਰੀ ਬੈਠੇ ਹੋਏ ਨੇ ਘਰ। ਥੋੜਾ ਨਾ ਰਸੋਈ ਦਾ ਸਾਡਾ ਰਹਿੰਦਾ ਸੀ।
ਸਾਡੇ ਵੀ ਲੱਗੇ ਹੋਏ ਆ ਮਿਸਤਰੀ।
ਅੱਛਾ ਅੱਛਾ।
ਤਾਂ ਹੀ ਨਾ ਫਿਰ ਮਤਲਬ ਰੈਸਟ ਕਰਨ ਦਾ ਵੀ ਟਾਈਮ ਨੀ ਲੱਗਦਾ ਹੁਣ ਤਾਂ ਉਹਨਾਂ ਨੂੰ ਚਾਹ ਦੇ ਦੋ ਹੈ ਨਾ। ਅਤੇ ਚਾਹ ਵੀ ਨਹੀਂ ਫਿਰ ਕਹਿੰਦੇ ਨੇ ਕਿ ਗਰਮੀ ਬੜੀ ਆ ਨਿੰਬੂ ਬਣਾ ਨਿੰਬੂ ਪਾਣੀ ਬਣਾ ਦਿਓ ਸ਼ਕ ਸ਼ਿਕੰਜਵੀ ਵੀ ਬਣਾ ਦੋ ਹੈ ਨਾ।
ਹਾਂ ਉਹ ਤੇ ਹੈ ਈ ਏ ਹੀ ਹੈ ਚਾਹ ਵੀ ਪੀਣੀ ਹੈ। ਤੇ ਉਹਨਾਂ ਨੂੰ ਨਿੰਬੂ ਪਾਣੀ ਵੀ ਚਾਹੀਦਾ ਇੱਕ ਟਾਈਮ। ਤੇ ਤੁਸੀਂ ਕੀ ਕਰਵਾਉਂਦੇ ਪਏ?
ਸਾਡੀੇ ਤੇ ਰੋਟੀ ਹੀ ਖਾਂਦੇ ਆ।
ਅੱਛਾ, ਨਹੀਂ ਮੈਂ ਕਿਹਾ ਤੁਸੀਂ ਕੀ? ਕਰਵਾਉਂਦੇ ਪਏ ਘਰ ਕਿ ਅਸੀਂ ਤੇ ਰਸੋਈ ਦਾ ਕਰਵਾਉਂਦੇ ਪਏ ਤੇ ਸਾਡੇ ਨਾ ਕੱਪ ਬੋਰਡ ਨੀ ਬਣੇ ਹੋਏ। ਤੇ ਰਸੋਈ ਨੀਚੇ ਹੈ ਪਹਿਲਾਂ ਪਹਿਲਾਂ ਬਨੇ ਹੋਏ ਸੀ ਤੇ ਉਹ ਨਾ ਪਤਾ ਨੀ। ਜਿਵੇਂ ਸਾਡੇ ਕੰਮ ਵਾਲੀ ਆਉਂਦੀ ਆ, ਉਹ ਥੱਲੇ ਬਹਿ ਕੇ ਕਰਦੀ ਆ ਸਾਫ਼ ਭਾਂਡੇ। ਤੇ ਉਹ ਉਹ ਫੇਰ ਉਹ ਸਾਰੇ ਨਾਲ ਪਾਣੀ ਦੇ ਨਾਲ ਗਲ ਜੇ ਗਏ ਸੀ। ਤੇ ਹੁਣ ਅਸੀਂ ਕਿਹਾ ਸੀ ਪੇਂਟ ਵਗੈਰਾ ਕਰਾ ਦੇਣੀ ਸੀ। ਠੀਕ ਹੈ, ਚੱਲ ਬਈ ਕਰਵਾਈਏ ਬਈ ਹੁਣ ਐ ਵੀ ਕੰਮ ਕਰਵਾ ਲੈਂਨੇ ਹਾਂ ਰਸੋਈ ਦਾ।
ਹਾਂਜੀ ਹਾਂ ਅਸੀਂ ਤਾਂ ਤੁਹਾਨੂੰ। ਪਤਾ ਹੀ ਆ ਹੁਣ ਹੀ ਮਕਾਨ ਨਵਾਂ ਬਣਵਾਇਆ ਨਾ ਫਿਰ ਹਾਂਜੀ ਮਤਲਬ ਬਾਕੀ। ਕਿ ਸਾਰਾ ਕੰਮ ਤਾਂ ਸਾਡਾ ਹੋ ਗਿਆ ਸੀਗਾ ਤੇ। ਆਪਣਾ ਲੱਕੜ ਦਾ ਹੀ ਕੰਮ ਰਹਿ ਗਿਆ, ਸੀਗਾ ਉਹ ਕਰੀ ਜਾਂਦੇ ਆ ਹੁਣ ਮਿਸਤਰੀ।
ਅੱਛਾ ਤੇ ਹੁਣ ਅੱਜ ਕੱਲ। ਅਲੂਮੀਨੀਅਮ ਦੇ ਵੀ ਚੱਲ ਪਏ ਨੇ ਜਿਵੇਂ ਕੱਪਬੋਰਡ ਬਣਵਾਉਂਦੇ ਆ।
ਹਾਂਜੀ ਹਾਂ ਉਹ ਕਹਿੰਦੇ ਵੀ ਸਾਈਜ਼। ਲੈ ਜਾਂਦੇ ਨੇ ਹਨਾ, ਮਿਣ ਕੇ ਤੇ ਖੁਦ ਬਣਾ ਕੇ। ਮਤਲਬ ਫਿਰ ਫਿੱਟ ਕਰ ਦਿੰਦੇ ਆ, ਪਰ ਮਤਲਬ ਕਹਿੰਦੇ ਵੀ ਉਹਦਾ। ਫੈਦਾ ਨੀ ਹੈਗਾ ਕੋਈ।
ਅੱਛਾ ਸਾਨੂੰ ਤਾਂ ਕੋਈ ਸਲਾਹ ਦਿੰਦਾ ਪਿਆ ਸੀ, ਸਾਨੂੰ ਤੇ ਕੋਈ ਵੀ ਕਹਿੰਦੇ ਵੀ। ਲੱਕੜ ਦੇ ਤੇ, ਜਿਵੇਂ ਉਹ ਲੱਗ ਜਾਂਦਾ ਕੀੜਾ ਲੱਗ ਜਾਂਦਾ ਗਲ ਜਾਂਦੇ ਨੇ ਪਾਣੀ ਨਾਲ। ਤੇ ਅਲੂਮੀਨੀਅਮ ਦੇ ਲਗਵਾ ਲੋ।
ਮਤਲਬ ਸਾਡੇ ਤਾਂ ਐਵੇਂ ਕੀਤਾ ਨਾ ਮਤਲਬ ਸਾਡੇ ਨੀ ਸੀ ਇੰਨਾ ਮਤਲਬ ਸਲਾਬ ਆਉਂਦੀ ਹੈਗੀ।
ਹ
ਅਤੇ ਵੈਸੇ ਉਹਨਾਂ ਨੇ ਮਤਲਬ ਜਦੋਂ। ਉਹ ਲੱਕੜ ਦਾ ਕੰਮ ਕਰ ਰਹੇ ਨੇ, ਵਿਚੇ ਇੰਜੈਕਸ਼ਨ ਵੀ ਲਾ ਰਹੇ ਨੇ ਹੈਗੇ। ਕਿ ਵੀ ਖ਼ਰਾਬ ਨਾ ਹੋਣ ਪਾਣੀ ਨਾਲ।
ਅੱਛਾ ਅੱਛਾ।
ਜੀ ਹਾਂ। ਬਾਕੀ ਜਿਵੇਂ ਸਾਡੇ ਹੁਣ ਕਿਚਨ ਚ ਵੀ ਕੱਪਬੋਰਡ ਭਰਾਏ ਨੇ ਨਾ ਉਹਨਾਂ ਨੇ ਪਤਾ ਕੀ ਕੀਤਾ ਨੀਚੇ ਨਾ ਟਾਇਰ ਲਾਏ ਆ।
ਹ
ਵੀ ਤੁਸੀਂ ਹਵਾ ਲਵਾ ਸਕੋ ਹਨਾ ਥੋੜੇ ਥੋੜੇ ਟਾਈਮ ਬਾਅਦ। ਕੈਂਦੀ ਫੇਰ ਨਾ ਐਨੂੰ ਸਲਾਬ ਨੀ ਪੈਂਦੀ ਹੈਗੀ ਫੇਰ ਐ।
ਅੱਛਾ-ਅੱਛਾ ਬੀ ਲੈ, ਲੈ ਵੀ ਜਾਂਦੇ ਐ ਯਾ ਓ ਸਲਾਈਡ ਵੱਲੇ ਬਣਵਾਏ ਐ।
ਸਲਾਈਡ ਵਾਲੇ ਬਣਵਾਏ ਆ। ਹਾਂਜੀ ਹਾਂ, ਜਿਵੇ ਹੁਨ ਅਸੀ ਮਤਲਬ ਬੈਡ ਵੀ ਤੇ ਅਪਣੇ ਸਾਈਡ ਟੇਬਲ ਵੀ ਬਣਵਾਏ ਆ ਦਰਾਜਾ ਅਲੇ ਹਣਾ ਓ ਵੀ ਨਿਕੱਲ ਜਾਂਦੇ ਆ।
ਅੱਛਾ-ਅੱਛਾ।
ਹਾਂਜੀ ਹਾਂ ਵੀ ਜੇ ਤੁੱਪ ਲਵਾਓਣੀ ਆ ਜਾਂ ਤੁਸੀ ਹਵਾ ਲਵਓਣੀ ਹੈ ਹਣਾ ਥੋੜਾ ਟੈਮ ਆ। ਤਾ ਉਹ ਖੁੱਲ-ਖੁੱਲ ਜਾਂਦੇ ਆ ਓਹੋ।
ਅੱਛਾ-ਅੱਛਾ।
ਹਾਂਜੀ ਹਾਂ, ਮਲਬ ਵੈਸੇ ਤਾ ਓਨਾ ਨੇ ਸਾਨੂੰ ਹਨਾਂ ਗਰਂਟੀ ਦਿਤੀ ਤੀ ਆ ਵੀ ਕਿ ਨਈ ਖਰਾਬ ਹੋਣਗੇ ਹਣਾ।
ਹਾਂ ਬਾਕੀ ਓਈ ਐ ਵੀ ਪਾਣੀ ਦਾ ਈ ਐਗੈ ਬਈ ਪਾਨੀ ਨਾ ਪਵੇ ਤੇ ਫੇਰ ਤੇ ਚੀਜ਼ ਹਾੰਡ ਜਾਂਦੀ ਐ ਚੰਗੀ। ਬਾਕੀ ਜਿੱਥੇ ਵੀ ਪਾਨੀ ਬੈਂਦਾ ਪਯੈ ਓਤੇ ਓਥੇ ਕਯੋਕਿ ਸਾਡੀ ਮੇਰੀ ਪਰਜਾਈ ਨੇ ਬਣਵਾਏ ਨਾ ਓਨਾ ਨੇ ਵੀ ਨਵਾਂ ਘਾੱਰ ਬਨਾਐ ਤੇ ਓਨਾ ਨੇ ਤੇ ਨਾ ਏ ਐਲਮੂਨੀਅਮ ਵਾਲੇ ਬਨਵਾਏ ਨੇ, ਕੈਂਦੀ ਏਯੋ ਸਈ ਸਾਨ ਤੇ ਸਈ ਲੱਗੇ ਨੇ ਬਈ ਜਿਵੇ ਮਰਜੀ ਪਾਣੀ ਪੂਨੀ ਵੀ ਪੈ ਜਾਵੇ ਤੇ ਬੰਦਾ ਕੱਪੜਾ ਮਾਰਦੈ ਸੁੱਕ ਜੱਦਾ ਏ, ਤੇ ਕੈਂਦੇ ਸੱਈ ਰੈਂਦੇ ਆ ਤੇ ਅਸੀ ਵੀ ਓਈ ਸੋਚਨੇ ਪੇਆ ਮੈਂ ਕਯਾ ਚੱਲ ਤੁਆਨੂੰ ਪੁੱਛਾਂ
ਅੱਛਾ, ਮਤਲਬ ਸਾਡੇ ਤਾ ਨਈ ਕਿਸੇ ਨੇ ਇੱਥੇ ਐਲੋਮੀਨੀਅਮ ਦੇ ਬਣਵਾਏ ਹੈਗੇ।
ਅੱਛਾ-ਅੱਛਾ, ਠੀਕ, ਹੂੰ।
ਮਤਲਬ ਸਾਡੇ ਇਹੀ ਬਣਵਾਓਂਦੇ ਆ ਸਾਰੇ। ਜਿਵੇ ਸਾਡੇ ਵੈਸੇ ਈ ਸਾਡੇ ਪਰਾਣਾ ਘਾੱਰ ਹੁੰਦਾ ਸੀ ਹਨਾ, ਤੇ ਓਦੇ ਸਾਡੇ ਕਾੱਪਬੜੁਡ ਉੱਥੇ ਵੀ ਲੱਕੜ ਦੇ ਹੀ ਬਣਵਾਏ ਹੋਏ ਸੀ ਅਸੀ ਪੈਲਾਂ। ਓ ਸਾਡੇ ਓ ਵੀ ਨੀ ਕਦੇ ਖਰਾਬ ਹੋਏ ਹੈਗੇ, ਵੀ ਜਿਵੇ ਦਰਵਾਜ਼ੇ ਵੀ ਸਾਡੇ ਪੈਲਾਂ ਲੱਕੜ ਦੇ ਈ ਸੀਗੇ।
ਹਾਂਜੀ-ਹਾਂਜੀ।
ਹਾਂ ਮੱਲਬ ਸਾਡੇ ਪੈਲਾਂ ਵੀ ਨੀ ਕਦੇ ਐਵੇਂ ਖਰਾਬ ਹੋਏ ਹੈਗੇ ਨਾਲੇ ਅਸੀ ਮਦਲਬ ਵਦੀਆ ਤੋਂਦੇ ਸੀ ਪਾਣੀ ਨਾਲ ਹੀ ਤੋ ਦਿੰਦੇ ਸੀ ਅਸੀ ਪੈਪ ਲਾ ਕੇ।
ਅੱਛਾ-ਅੱਛਾ ਬਾੱਸ ਓਈ ਏ ਨਾ ਸਾਡੇ ਇੱਦਰ ਸਲਾਬ ਜਾਦਾ ਏ, ਸਲਾਬਾ ਐਗਾ ਏ ਨਾ ਬਾੱਸ ਓਦੇ ਕਾਰ
ਹਾਂਜੀ ਹਾਂ, ਵੈਸੇ ਅਸੀ ਨਾ ਮੈ ਜਦੋ ਮਲਬ ਓ ਹੋਯਾ ਜਦੋ ਅਸੀ ਘਾੱਰ ਬਨੋਣਾ ਸ਼ੁਰੂ ਕੀਤਾ ਸੀ ਨਾ, ਤੇ ਨੀਚੇ ਮਲਬ ਮਿੱ ਟੀ ਪਾਉਣੇ ਆ ਜਦੋ ਆਪਾ ਓਥੇ ਵੀ ਨਾ ਓਨਾਂ ਨੇ ਦਵਾਈ ਛਿੜਕੀ ਸੀਕੇ ਸਲਾਬ ਨਾ ਆਵੇ।
ਅੱਛਾ ਜੀ, ਅੱਛਾ ਦਵਾਈ ਵੀ ਪੈਂਦੀ ਏ ਐਦੀ ਠੀਕ। ਹਾਂ ਕਈ ਵਾਰੀ ਨਾ ਜਿਵੇ ਓ ਜਾਂ ਦੀ ਏ ਸਯੋਂਕ ਜੀ, ਅ ਚੱਲ ਪੈਂਦੀ ਏ ਦਵਾਰਾ ਤੇ ਦੀਮਕ, ਹਾਂ। ਓ ਬੜਾ ਖ਼ਰਾਬ ਕਰਦੀ ਏ ਚੀਜ਼ਾਂ, ਦਵਾ
ਸਾਨੂੰ ਹੋ ਗਏ ਨਾ ਤਿੰਨ ਸਾਲ ਹੋ ਗਏ ਘਾੱਰ ਬਣਾਉਂਦੇਆ ਨੂੰ ਤੇ ਅਸੀ, ਪੇਂਟ ਵੀ ਕਰਾ ਲੇਆ ਮਤਲਬ ਹਨਾ ਨੀ ਚੇ ਸਾਡਾ ਕੰਪਲੀਟ ਈ ਹੋ ਗਯਾ ਓਲਮੋਸਟ
ਅੱਛਾ।
ਤੇ ਮਤਲਬ ਸਾਡਾ ਨੀ ਕਲਰ ਖਰਾਬ ਹੋਯਾ ਹੈਗਾ ਜਮਾ ਨੀ ਨੀਚੋਂ ਨਾ ਪੁਰਨ ਜਾ ਲਾੱਗ ਆਂਦਾ ਹਨਾ ਥੋੜਾ-ਥੋੜਾ, ਸਾਡਾ ਤਾਂ ਬਿਲਕੁਲ ਠੀਕ ਆ ਹਣਾ।
ਹੂੰ-ਹੂੰ
ਮਤਲਬ ਓ ਕੈਂਦੇ ਵੀ ਜੇ ਤੁਸੀਂ ਮਲਵਾਹਿਨ ਇੰਜੈਕਸ਼ਨ ਦਵਾਈ ਹੁੰਦੀ ਹੈ ਨਾ ਜਿਹੜੀ ਓ- ਓ ਜੇ ਤੁਸੀਂ ਓ ਲਾ ਰਏ ਹੋ ਵੀ ਫਿਰ ਨਈ ਸਲਾਬ ਆਉਂਦੀ ਹੈਗੀ।
ਹਾਂਜੀ-ਹਾਂਜੀ ਓ ਤੇ ਐ। ਬਸ ਉਹੀ ਸਲਾਬ ਦੇ ਕਾਰਨ ਵੀ ਫਿਰ ਓ ਵੀ ਹੋ ਜਾਂਦੇ ਨੇ ਕੋਕਰੇਜ ਆ ਜਾਂਦੇ।
ਹਾਂਜੀ ਨਾਲੇ ਨਾ ਫਿਰ ਡਰ ਵੀ ਲੱਗਦਾ ਆਪਾਂ ਨੂੰ ਐਵੇ ਹੁੰਦਾ ਹਨਾ ਵੀ ਇੰਨੇ ਪੈਸੇ ਲਾ ਰਏ ਆ। ਆਪਾਂ ਘਰ ਬਣਾਉਣ ਤੇ ਹਨਾ ਤੇ ਸਲਾਬ ਆ ਜਾਂਦੀ ਜਦੋਂ ਬੜਾ ਮੰਨ ਦੁਖ
ਹਾਂ ਓ ਤੇ ਸਲਾਬ ਦੇ ਨਾਲ ਫਿਰ ਕੋਕਰੇਜ ਕੀ ਕੀੜੀਆਂ, ਮਕੌੜੇ ਸਭ ਆ ਜਾਂਦੇ ਨੇ। ਤੇ ਸਾਨੂੰ ਫਿਰ ਥੋੜੇ-ਥੋੜੇ ਟੈਮ ਬਾਦ ਨਾਲ ਦਵਾਈ ਪਾਣੀ ਪੈਂਦੀ ਹੈ ਬਈ ਕੀੜਾ ਮਕੌੜਾ ਨਾ ਆਵੇ।
ਹਾਂਜੀ ਹ ਫਿਰ ਬੋਤਾ ਔਖਾ ਹੋ ਜਾਂਦਾ ਵਾ ਤੇ ਕੰਮ ਕਰਨ ਨੂੰ ਵੀ ਦਿਲ ਨੀ ਕਰਦਾ ਹੈਗਾ।
ਹੂੰ ਓ ਤੇ ਹੈ ਹੀ ਆ ਸਾਰੀ ਚੀਜ਼ਾਂ ਢੱਕ ਕੇ ਰੱਖਣੀਆਂ ਪੈਂਦੀਆਂ ਨੇ ਕੋਈ ਚੀਜ਼ ਨਹੀਂ ਅਸੀਂ ਰੱਖ ਸਕਦੇ ਰਸੋਈ 'ਚ ਨੰਗੀ ਵਹਿਮ ਜਾ ਆ ਜਾਂਦਾ।
ਹਾਂਜੀ ਵੈਸੇ ਅਸੀਂ ਤਾਂ ਪਤਾ ਕੀ ਕੀਤਾ ਗਾ ਦੋ ਕਿਚਨ ਬਣਵਾਏ ਹੈਗੇ ਅਸੀਂ
ਅੱਛਾ
ਹਾਂਜੀ ਹਾਂ ਮਤਲਬ ਇੱਕ ਤਾਂ ਇੱਕ ਤਾਂ ਆਪਣੀ ਲੋਬੀ ਦੇ ਨਾਲ ਹੀ ਆ ਹਨਾ।
ਅੱਛਾ-ਅੱਛਾ
ਉਹ ਤਾਂ ਮਤਲਬ ਅਸੀਂ ਨਹੀਂ ਯੂਜ ਕਰਦੇ ਹਨਾ ਵੈਸੇ ਬਣਵਾਇਆ ਉਹ ਤਾਂ ਤੇ ਇੱਕ ਥੋੜ੍ਹਾ ਬਾਹਰ ਬਣਵਾਇਆ ਅਸੀਂ ਜਾਦਾ ਉਹ ਵੀ ਯੂਜ ਕਰਦੇ ਹਾਂ।
ਅੱਛਾ ਜੀ।
ਹਾਂਜੀ-ਹਾਂਜੀ
ਤੇ ਉਹਦਾ ਓ ਕਿਚਨ ਵੈਸੇ ਹੀ ਬਣਾਇਆ ਐਕਸਟਰਾ ਜਾਂ ਜਿਵੇਂ ਹੁੰਦਾ ਨਾ ਰਾਸ਼ਨ ਪਾਣੀ ਦਾ ਸਮਾਨ ਰੱਖ ਲਿਆ। ਉਹਦੇ ਵਾਸਤੇ ਕੁਛ ਬਣਵਾਇਆ।
ਨਈ-ਨਈ-ਨਈ ਐਕਸਟਰਾ-ਐਕਸਟਰਾ ਸਮਾਨ ਨਹੀਂ ਮਤਲਬ ਜਿਵੇਂ ਅਸੀਂ ਓ ਉਹਦੇ ਤੇ ਕੱਪ ਬੋਰਡ ਤਿਆਰ ਕਰਿਆ ਮਤਲਬ ਅਟੈਚ ਹੀ ਆ ਦੋਨੋਂ
ਅੱਛਾ-ਅੱਛਾ
ਹਾਂਜੀ ਵਿੱਚ ਮਤਲਬ ਇੱਕ ਗੇਟ ਰੱਖ ਲਿਆ ਕੱਚ ਦਾ ਹਨਾ। ਤੇ ਨਾਲ ਹੀ ਹੈ ਦੋਨੋਂ ਐਵੇਂ ਹੈ ਨਾ ਜਦੋਂ ਬਣਾਉਣੇ ਆ ਹਨਾ ਨਹੀਂ ਤਾਂ ਫੇਰ ਮਤਲਬ ਆਪਣਾ ਕਿਚਨ ਓਪਨ ਹੀ ਹੁੰਦਾ ਹਨਾ। ਫਿਰ ਸਮੈਲ ਇੱਧਰ ਸਾਰੇ ਘਰ 'ਚ ਆ ਜਾਂਦੀ ਆ।
ਅੱਛਾ-ਅੱਛਾ ਹਾਂ-ਹਾਂ ਉਹ ਤਾਂ ਹੈ ਹੀ ਹੈ।
ਤਾਂ ਹੀ ਅਸੀਂ ਫੇਰ ਓ ਗੇਟ ਬੰਦ ਕਰਕੇ ਫੇਰ ਹੀ ਖਾਣਾ ਬਣਾਉਣੇ ਆਂ। ਮਤਲਬ ਸਾਰੇ ਕੰਮ ਅਸੀਂ ਉੱਧਰ ਹੀ ਕਰਦੇ ਆਂ।
ਠੀਕ ਏ ਠੀਕ ਏ।
ਹਾਂਜੀ ਹਾਂ ਇੱਧਰ ਦਾ ਅਸੀਂ ਨਾ ਬਸ ਡੈਕੋਰੇਸ਼ਨ ਵਾਲਾ ਸਮਾਨ ਹੀ ਰੱਖਿਆ ਹੋ ਜਿਵੇਂ ਡਿਨਰ ਸੈੱਟ ਵਗੈਰਾ ਹਨਾ।
ਅੱਛਾ-ਅੱਛਾ ਜਿਵੇਂ ਕੱਚ ਦੇ ਭਾਂਡੇ ਜਿਹੜੇ ਹੋ ਗਏ ਜਿਹੜੇ ਹਾਂ ਆਏ ਗਏ ਵਿੱਚ ਯੂਜ ਕਰਨੇ ਹੁੰਦੇ ਨੇਗੇ ਹੂੰ- ਹੂੰ।
ਵੈਸੇ ਜਾਦਾ ਯੂਰਜ ਯੂਜ ਕਰਦੀ ਹਾਂ।
ਅੱਛਾ-ਅੱਛਾ ਵੈਸੇ ਭਾਂਡਿਆਂ ਦਾ ਵੀ ਅੱਜ ਕੱਲ ਕੈਂਦੇ ਪਏ ਨੇ ਵੀ ਜਿਹੜੇ ਐਲੂਮੀਨੀਅਮ ਦੇ ਹੁੰਦੇ ਨੇ ਨਾ ਇਹ ਨੀ ਯੂਜ ਕਰਨੇ ਚਾਹੀਦੇ।
ਹਾਂਜੀ-ਹਾਂਜੀ ਕੈਂਦੇ ਵੀ ਯੂਜ ਐਵੇਂ ਕੈਂਦੇ ਨਾ ਵੀ ਤੁਹਾਨੂੰ ਪ ਚਲਦੇ ਭਾਂਡੇ ਯੂਜ ਕਰਨੇ ਚਾਹੀਦੇ ਆ।
ਹਾਂ-ਹਾਂ ਪਿੱਤਲ ਦੇ ਹੋ ਗਏ ਆ ਜਾਂ-ਜਾਂ ਤੁਸੀਂ ਸਟੀਲ ਦੇ ਕਰ ਲਓ।
ਵੀ ਡਿਨਰ ਸੈੱਟ ਲੈ ਆਈਏ ਇੱਕ ਪੀਤਲ ਦਾ
ਹਾਂਜੀ-ਹਾਂਜੀ। ਨਹੀਂ ਵੈਸੇ ਏਹ ਕਾਚ, ਏਹ ਤੇ ਜੇਹੜੇ ਹੁੰਦੇ ਨੇ ਵ ਅ ਜੇਹੜੇ ਬੋਨ ਚਾਈਨਾ ਦੇ ਹੈਗੇ ਨੇ, ਏਹ ਤੇ ਚਲੋ ਫੇਰ ਵੀ ਠੀਕ ਹੈਗੇ ਨੇ। ਚਲੋ ਅਹ ਤੇ ਬਟ ਉਹ ਜੇਹੜੇ, ਆ ਹੋ ਗਏ ਨਾ ਜੇਹੜੇ ਅਲਮੋਨੀਅਮ ਦੇ ਹੋ ਗਿਆ ਸੀ ਪਤੀਲੇ ਵਗੈਰਾ ਉਹ ਵੀ ਯੂਜ਼ ਕਰ ਲੈਂਣੇ ਆ ਯਾ, ਏਹ ਜਿਵੇਂ ਕੁ ਕਰ ਵੀ ਮ ਏਲਮੁਨੀਅਮ ਦੇ ਈ ਆਂਦੇ ਨੇ, ਤੇ ਏਹਦੇ ਅਮ ਬੜੇ ਕੇਂਦੇ ਨੇ, ਹੁਣ ਅਸੀਂ ਤੇ ਹੁਣ ਨਾ ਕਢੋ ਕੱਢ ਛੱਡੇ ਨੇ, ਤੇ ਅਸੀਂ ਸਟੀਲ ਦੇ ਲਿਆਂਦੇ ਨੇ ਕੁੂੱਕਰ, ਦੋ ਲੈ ਕੇ ਆਏ ਹਾਂ। ਤੇ ਇੱਕ ਪਾਂਜ ਲੀਟਰ ਦਾ ਲੈ ਕੇ ਆਏ ਆ, ਤੇ ਇੱਕ ਤਿੰਨ ਲੀਟਰ ਦਾ ਲੇਆਏ ਆ।
ਹੁਣ ਤੁਸੀਂ ਆ ਦੇਖੋ ਜੇਅੜੇ ਅਪਣੇ ਪੈਲਾਂ ਪਏ ਨੇ ਉਹ ਐਵੇਂ ਸਿੱਟੀ ਵੀ ਨੀ ਜਾਂਦੇ, ਹਨਾ?
ਹਾਂ ਨਹੀਂ ਫੇਰ ਉਹ ਤੇ ਫਿਰ ਜਵ, ਜੇਹੜੇ ਸੇਹਤ ਵਾਸੇ ਨਹੀਂ ਖਰੇ, ਤੇ ਫੇਰ ਕੀ ਫਾਦਾ ਯੂਜ ਕਰ ਕੇ ਤੇ ਆਪਾਂ ਦੇ ਓਰੇ ਇੱਚ ਕੱਢ ਦਿੱ ਪਰੇਮ ਚ, ਹੋਰ ਓਹਦੇ ਬਦਲੇ ਸਟੀਲ ਦੇ ਕੋਈ ਲੈ ਆਦੀਆਂ ਨੇ ਪਲੇਟਾਂ ਥਾਲੀਆਂ।
ਹਾਂਜੀ-ਹਾਂਜੀ, ਵੈਸ ਅਸੀਂ ਜਾਦਾਤਰ ਸਬਜ਼ੀ ਨਾ, ਹਾਂਜੀ ਹਾਂ, ਵੈਸੇ ਅਸੀਂ ਤਾਂ ਸਬਜ਼ੀ ਨਾ ਜਾਦਾਤਰ ਚੁੱਲ੍ਹੇ ਤੇ ਈ ਬਣਾਉਣੇ ਆ ਮਿੱਟੀ ਦੇ ਭਾਂਡੇ ਚ।
ਅੱਛਾ-ਅੱਛਾ, ਉਹ ਵੀ ਵਧੀਆ ਐ, ਹਾਂ।
ਹਾਂ, ਮਤਲਬ ਹੁਣ ਤਾਂ ਚਲੋ ਜਾਦਾ ਗਰਮੀ ਆ, ਹਨਾ ਨਹੀਂ ਮਤਲਬ ਚੁਲੇ ਮੁੜੇ ਬੈਠਾ ਜਾਂਦਾ ਹੈਗਾ, ਸਰਦੀ-ਸਰਦੀ ਤਾਂ ਅਸੀਂ ਰੋ ਟੀ ਵੀ ਚੁੱਲੇ ਤੇ ਬਣਾਉਣੇ ਆ, ਤੇ ਸਬਜ਼ੀ ਸਾਰੀਆਂ ਸਬਜ਼ੀਆਂ ਦਾਲਾਂ ਹਨਾ, ਸਾਗ ਤਾਂ ਦੇਖੋ ਚੁੱਲੇ ਤੇ ਹੀ ਵਧੀਆ ਬਣਨਾ।
ਅੱਛਾ, ਹਾਂ-ਹਾਂ ਉਹ ਤੇ ਹੈ ਈ, ਉਤੇ ਕੜਦਾ ਏਡਾ ਏ ਤੇ ਟਾਈਮ ਲੱਗਦਾ ਉਹਨੂੰ ਤੇ ਬਣਦੇਆ।
ਹਾਂਜੀ-ਹਾਂਜੀ।
ਹਮ ਹੋਰ?
ਵਧੀਆ ਰੇਣਦਾ ਚਲੋ ਹਨਾ, ਆਪਨੇ ਸਿਹਤ ਤੋਂ ਉੱਤੇ ਆਪਣੇ ਲਈ ਕੀ ਚੀਜ਼ ਆ ਹੋਰ?
ਹਾਂਜੀ-ਹਾਂਜੀ, ਉਹ ਤੇ ਹੈ ਈ ਹੈ।
ਹਾਂਜੀ-ਹਾਂਜੀ।
ਹੋਰ ਕਾਰ ਸਭ ਠੀਕ ਨੇ?
ਹਾਂਜੀ ਹਾਂ, ਵਧੀਆ-ਵਧੀਆ ਤੁਸੀਂ ਦੱਸੋ?
ਹਮ-ਹਮ। ਚਲੋ ਠੀਕ ਹੈ ਫੇਰ, ਅਸੀਂ ਵੀ ਲੱਗੀਏ ਹੁਣ ਕੰਮ ਕਾਰ ਰੋਟੀ ਪਾਣੀ ਨੂੰ। ਚਲੋ ਠੀਕ ਹੈ, ਅੱਛਾ ਜੀ, ਸ਼ਾਸਰੀ ਕਾਲ।
ਕਾ ਜੀ।